ਹੈਲੋ, ਸਤਿ ਸ੍ਰੀ ਅਕਾਲ ਜੀ। ਕਿਵੇਂ ਹੋ?
ਬਸ, ਵਧੀਆ, ਵਧੀਆ!
ਹੋਰ ਦੱਸੋ, ਕੀ ਕਰਦੇ ਪਏ ਹੋ?
ਬਸ ਕੁਛ ਨੀ, ਸਬਜ਼ੀ-ਰੋਟੀ ਬਣਾਈ ਹੈ। ਚੌਲ ਹਜੇ ਥੱਲੇ ਬਣ ਰਹੇ ਹੈ।
ਅੱਛਾ
ਹਾਂ, ਨੀਚੇ ਨਾ ਸਾਡੇ ਨਾ ਉਹ ਮੇਨ ਰੋਡ ਤੇ ਘਰ ਨਾ ਨੀਚੇ ਅਗਰ ਕੋਈ ਵੀ ਗੱਲ ਕਰਨ ਨਾ ਫੋਨ ਤੇ ਬੜੀ ਆਵਾਜ਼ ਆਉਂਦੀ ਆ।
ਹਾਂਜੀ, ਹਾਂਜੀ! ਆਵਾਜ਼ ਤਾਂ ਆਉਂਦੀ।
ਤੇ, ਚੱਲਦੇ ਹੈ।
ਹਾਂਜੀ। ਹੁੰਦਾ, ਤੁਹਾਡਾ ਰੋਡ ਤੇ ਹੀ ਹੋਣਾ ਨਾ ਘਰ।
ਸਾਡਾ ਨਾ ਮੇਨ ਰੋਡ ਨਾ ਹਾਈਵੇ ਐ।
ਅੱਛਾ।
ਹਾਂਜੀ, ਹਾਂਜੀ ਸਾਡਾ ਹਾਈਵੇ ਤੇ, ਮੇਨ ਹਾਈਵੇ ਤੇ ਘਰ ਹੈ। ਸਾਰੀ ਦਿਹਾੜੀ ਚ ਚੱਲਦਾ ਰਾਤੀ ਵੀ ਚੱਲਦਾ ਰੋਡ।
ਅੱਛਾ, ਤਾਂ ਕਰਕੇ ਅਵਾਜ ਆਂਦੀ ਐ।
ਤਾਂ ਕਰਕੇ ਆਵਾਜ਼ ਆਉਂਦੀ ਰਹਿੰਦੀ ਹੈ, ਨਾਲ਼ੇ ਨਾ ਹਾਡੇ ਮਤਲਬ ਘਰ ਦੇ ਅੱਗੇ ਉਹ ਵੀ ਹੈ, ਨਾ ਕੋਰਟ ਵਗੈਰਾ ਚੋਂ ਵੀ ਘੰਟੇ ਚਲ ਕੋਈ ਆ ਰਿਹਾ ਕੋਰਟ ਕੋਈ ਜਾ ਰਿਹਾ ਕੋਈ ਏਧਰ ਐ, ਕੋਈ ਉਦਰ ਐ। ਚੱਲਦਾ ਈ ਰਹਿੰਦਾ ਚੌਵੀ ਘੰਟੇ।
ਸ਼ੋਪਿੰਗ ਕਰਨ ਚੱਲਣਾ ਤੁਸੀਂ?
ਸ਼ੋਪੰਪਿੰਗ ਕਰਨ ਜਾਣਾ ਤਾਂ ਹੈ। ਧੁੱਪ ਥੋੜੀ ਹੋਲੀ ਹੋਜੇ, ਧੁੱਪ ਇਤਨੀ ਤੇਜ਼ ਹੈ, ਹਾਂਜੀ, ਚਲਾ
ਮੈਂ ਕਹਿ ਰਹੀ ਸੀ ਮੈਂ ਕੋਟ ਕੋਟ ਸੈਟ ਕੋਟ ਸੈਟ ਬਹੁਤ ਵਧੀਆ ਹੈ ਲੋਰ ਟੀ-ਸ਼ਰਟ ਲੈਲੋ ਜਾਂ ਕੋਟ ਸੈੱਟ ਲੈਲੋ।
ਹਾਂ, ਇੱਕ ਅਦਾ ਕੋਡ ਸੈੱਟ, ਇੱਕ ਅਦਾ ਲੋਵਰ ਟੀ-ਸ਼ਰਟ, ਅੱਜ-ਕੱਲ ਓ ਚਲਦੇ ਆ ਤੁਹਾਨੂੰ ਪਤਾ ਕਸ਼ਮੀਰੀ ਏਅਰਿੰਗ।
ਹਾਂ ਬਹੁਤ ਪਿਆ, ਬਹੁਤ ਪਿਆਰੇ ਪਿਆਰੇ ਚੱਲੇ ਹੋਏ ਆ ਮੈਂ ਲੈ ਕੇ ਸੀ।
ਮੈਂ ਨੀ ਲੈ ਕੇ ਆਈ, ਮੈਂ ਭਰਾ ਕੋਲੋਂ ਮੰਗਵਾਏ ਆਪਣੇ।
ਮੰਗਵਾਏ ਸੀ ਨਾ, ਤਾਂ ਲਿੱਤੇ ਸੀ।
ਨਾ ਮੇਰਾ ਭਰਾ ਗਿਆ ਦਾ ਨਾ, ਮ ਕਿਧਰੇ ਬਾਹਰ ਗਿਆਦਾ। ਤੇ, ਉਹਨੇ ਛੋਟੀ ਭੈਣ ਦੀ ਲੲੀ ਤੇ ਫਿਰ ਮੰਮੀ ਨੇ ਹੁਣ ਕੀਤਾ, ਛੋਟੀ ਭੈਣ ਨੂੰ ਲੈ ਕੇ ਓਨੂੰ ਫੋਨ ਕਰ ਦੇ ਮੈਂ ਕਿਹਾ ਅੱਛਾ ਠੀਕ ਆ ਮੈਂ ਕਰਦੀ ਅ ਉਹਨੂੰ ਫੋਨ ਦੋ ਜੋੜੇ ਮੇਰੇ ਵੀ ਲੈ ਆ।
ਨਹੀਂ, ਬੜੇ ਵਧੀਆ-ਵਧੀਆ ਚੱਲੇ ਹੋਏ ਆ।
ਕਸ਼ਮੀਰੀ ਘੜੀਆਂ ਵੀ ਕਿੰਨੀਆਂ ਅੱਛੀਆਂ ਚੱਲਦੀਆਂ ਨੇ, ਕੁੱਝ ਕਹਿਣ ਦੀ ਹਗ ਨੀ ਹੈ।
ਘੜੀਆਂ ਵੀ ਲਿੱਤੀਆਂ ਨੇ ਅਸੀਂ ਤਾਂ ਬਹੁਤ ਸੋਹਣ ਮੈਂ ਤੁਹਾਨੂੰ ਪਿੱਕ ਭੇਜਾਂਗੀ ਦੇਖ ਦੇਖਣਾ
ਮੈਂ ਦਿੱਤੀ ਨੀ ਹੈ ਪਰ ਮੈਨੂੰ ਹਜੇ ਲੈਣੀ ਆ ਪਰ ਮੇਰੀ ਮੰਮੀ ਕਹਿੰਦੇ ਕੀ ਕਰੇ ਗੀ ਤੇਰੇ ਕੋਲ ਜਿਹੜੀ ਉਹ ਤਾਂ ਪਾਉਦੀ ਨੀ ਹੈ ਉਹ
ਇਹ ਤਾਂ ਦੇਖੋ, ਇਹ ਤਾਂ ਹੈ, ਪਾਉਂਦੇ ਨੇ ਆਪਾਂ ਅੱਜ ਕੱਲ ਕੁੜੀਆਂ ਜਿਹੜੀ ਹੈਗੀਆਂ ਕੋਲਜ ਜਾਂਦੀਆਂ ਨੇ ਨਾ ਭਾਣਜੀਆ ਮੇਰੀ ਉਵੇਂ ਤਾਂ ਮੰਗਵਾਉਂਦੇ ਰਹਿੰਦੇ ਨੇ ਮਾਸੀ ਲਿਆ ਦਿਓ ਲਿਆ ਦਿਓ ਫੇਰ ਮੈਂ ਲਿਆ ਦਿੰਦੀ ਹਾਂ, ਮੈਂ ਤਾਂ ਕੰਮ ਹੀ ਮੈਂ ਤਾਂ ਕੰਮ ਹੀ ਪਾਉਦੀ ਹਾਂ ਉਹ ਪਾਉਂਦੇ ਜ਼ਿਆਦਾ
ਮੈਂ ਵੀ ਘੱਟ ਹੀ ਪਾਉਂਦੀ ਇੱਕ ਮੈਂ ਲਿਆਈ ਸੀ ਵਿਆਹ ਤੇ ਪਾਣ ਵਾਸਤੇ ਘੜੀ ਮੇਰੀ, ਆ ਹੀ ਘੜੀ ਤੂੰ ਉਹੀ ਘੜੀ ਦੇਖ ਕੇ ਹੈਰਾਨੀ ਹੋਈ, ਸਹੀ ਗੱਲ ਹੈ।
ਕਿਤੇ ਆਉਣ ਜਾਣ ਨੂੰ ਕਹਿੰਦੇ ਹਲੇ ਟਾਈਮ ਨੀ ਹੈਗਾ ਛੁੱਟੀ ਨੀ ਹੈਗੀ,
ਪਈ ਪਈ ਚੀਜ਼ ਖ਼ਰਾਬ ਹੋ ਜਾਂਦੀ ਹੈ ਪਈ ਪਈ ਚੀਜ਼ ਖ਼ਰਾਬ ਚੋ ਏਅਰਿੰਗ ਤੇ ਇਹ ਕਿ ਖਰਾਬ ਚੁੱਪ ਨੀ ਹੁੰਦੇ। ਕਿਧਰੇ ਪੈ ਜਾਣੀ ਘੜੀਆਂ ਚੰਦਰ ਸੈੱਲ ਖਤਮ ਹੋ ਗਿਆ ਸੈੱਲ ਰੁਕਗੇ ਫੇਰ ਉਹ ਮਿਲਦੇ ਵੀ ਨੀ ਸੈੱਲ
ਅੱਛੀ ਇਹ ਤਾਂ
ਲਿਆ ਕੇ ਰੱਖਣ ਦਾ ਕੋਈ ਫਾਇਦਾ ਨੀ ਮੰਮੀ ਕਹਿੰ ਲਿਆ ਪਾਏਂਗੀ ਤੇ ਲਿਆਈ। ਨਈਂ ਤੇ ਨਾ ਲਿਆਈਂ।
ਸਹੀ ਤਾਂ ਕਹਿ ਰੇ ਆ ਪਾਣੀ ਆ ਤਾਂ ਲਿਆਓ, ਨਈਂ ਤਾਂ ਰਹਿੰਦੋ।
ਹਾਂ ਘਰ ਕਿੱਥੇ ਪਾਏ ਚਲੋ ਕੋਈ ਫੰਕਸ਼ਨ ਪੀਛੇ ਹਾਂ ਚੱਲ ਪਾਲਾ ਕੋਈ ਫੰਕਸ਼ਨ ਹੈ ਕਿ ਜਾਣਾ ਹੁਣ ਕਿ ਜਾਣਾ ਨੀ ਹੈ ਗਰਮੀ ਚ ਕੋਈ ਫੰਕਸ਼ਨ ਨ ਹੈ ਫਿਰ ਕੀ ਕਰਨਾ ਲਿਆ ਕੇ।
ਹਾਂਜੀ।
ਕੋਈ ਫੰਕਸ਼ਨ ਆਏਗਾ ਕੁਛ ਆਏਗਾ ਤ ਓ ਫੈ ਛ ਨੀ ਆਊਟੋ ਹੋ ਜਾਨਾ ਏ।
ਹਾਂਜੀ ਇਨਾ ਤਾਂ ਹੋਈ ਜਾਂਦਾ ਵਾ। ਹੋਰ ਦੱਸੋ ਮੈਂ ਸੋਚ ਰਹੀ ਸੀ ਮੈਂ ਕਿਹਾ ਕੋਈ ਨਾ ਮੈਂ ਕਿਹਾ ਤੁਹਾਨੂੰ ਫੋਨ ਕਰਨਾ ਦੋਵੇਂ ਨਾਲ ਹੀ ਚੱਲ ਪਾਣੀ।
ਹਾਂਜੀ ਹਾਂਜੀ ਚੱਲਾਂ ਹੈਰ ਹੀ
ਕਿਰਾਇਆ ਤਾਂ ਉਹਨਾਂ ਹੀ ਲੱਗਣਾ ਮੈਂ ਕਿਹਾ ਨਾਲ ਹੀ ਲੈ ਦਾਂਗੀ ਤੁਹਾਨੂੰ
ਹੈ ਹੀ ਹੈ ਅੱਜ ਕੱਲ ਮੀਡੀਆ ਵਿੱਚ ਪੱਛੇ ਚੱਲਦੀਆਂ ਨੇ ਲੌਂਗ ਲੌਂਗ।
ਨਹੀਂ ਕੋਟਨ ਚ ਆਈ ਹੋਈਆਂ ਨੇ ਇੱਕ ਤੋਂ ਇੱਕ ਆਈ ਹੋਈ ਐ। ਲੌਗ ਸੌ਼ਰਟ ਚ ਕੁੱਝ ਵੀ ਬੱਚਿਆਂ ਲਈ ਵੀ ਬਹੁਤ ਪਿਆਰੀ ਪਿਆਰੀ ਬਹੁਤ ਪਿਆਰੀ ਪਿਆਰੀ ਹੈ। ਪ੍ਰਿੰਟਡ ਵੀ ਆ ਤੇ ਡੇਨਿਮ ਚ ਵੀ ਆ ਬਹੁਤ ਵਧੀਆ ਵਧੀਆ ਨੇ ਕੋਟਨ ਹੈ, ਵਧੀਆ। ਗਰਮੀ ਨੀ ਲੱਗਣੀ ਉਹਨਾ ਚ ਜੇ ਆਪਾਂ ਲੈ ਲਿਆ, ਸ਼ਾਮ ਨੂੰ ਤੁਸੀਂ ਚੱਲੇ ਹੁਣੇ ਤਾਂ ਲੁੱਟ ਜਾਣਾ ਮੇ ਲੱੱਖੋ। ਬਹੁਤ ਪਿਆਰੇ-ਪਿਆਰੇ ਲਹੰਗੇ ਐ, ਬਹੁਤ ਹੀ ਜਿਆਦਾ ਪਿਆਰੇ ਫਿਰ ਮੈਂ ਤਾਂ ਦੇਖ ਕੇ ਇਨੀ ਖੁਸ਼ ਹੋਈ ਮੈਂ ਕਿਹਾ ਚਲੋ ਕੋਈ ਨਾ ਕੱਲ ਗਈ ਸੀ ਮੈਂ ਤੁਆਨੂੰ ਦੱਸਿਆ ਸੀ। ਅੱਜ ਫਿਰ ਜਾਊਂਂਗੀ ਸ਼ਾਮ ਨੂੰ ਮੈਂ ਸੋਚਦੀ ਆਂ ਮੈਂ ਤੁਹਾਨੂੰ ਨਾਲ ਲੈ ਜਵਾਂ।
ਕੋਈ ਨੀ ਚੱਲਾਗੇਂ ਨਾਲ ਈ
ਹਾਂਜੀ, ਹੋਰ ਕੀ ਇੱਕ ਨਾਲ ਦੋ-ਦੋ ਵਾਲੀ ਚੋਇਸ ਹੋਜੇਗੀ।
ਹਾਂਜੀ, ਹਾਂਜੀ।
ਹੈ ਈ ਐ, ਦੋ ਬੰਦੇ ਉਹ ਨਾ ਭੈਣ ਜੀ ਪਤਾ ਕੱਪੜੇ ਲੈਣ ਚ ਅ ਸਾਨੀ ਹੁੰਦੀ ਐ।
ਹਾਂਜੀ।
ਇੱਕ ਬੰਦਾ ਹੋਏ ਨਾ ਇੱਕ ਪਸੰਦ ਆਦਾਂ ਏ, ਇੱਕ ਮਨ ਕਰਦਾ ਲਾਂ ਇੱਕ ਮਨ ਕਰਦਾ ਅੱਗੇ ਦੇਖ ਲਾਂ ਹੋਰ ਕੀ ਤੇ ਅੱਛਾ ਮਿਲ ਜੇ, ਦੋ ਬੰਦੇ ਹੁੰਦੇ ਨਾ ਫਿਰ ਹੁੰਦਾ ਏ ਚੱਲ ਨਹੀਂ ਪਸੰਦ ਆ ਰਿਹਾ ਦੂਜੇ ਨੂੰ
ਦੋ ਹੁੰਦੇ ਆ ਨਾ ਇੱਕ-ਇੱਕ ਦੂਜੇ ਨੂੰ ਸਲਾਹ ਦੇ ਦੇਣ ਦੇਂ ਆ। ਵੀ ਵਧੀਆ ਨਹੀਂ ਆ, ਇੱਕ ਕੱਲਾ ਬੰਦਾ ਘੁੰਮਦਾ ਨਾ ਪਾਗਲ ਜਿਹਾ ਲੱਗਦਾ ਦਾ ਵਾ। ਇਕੱਲਾ ਹੀ ਬੋਲੀ ਜਾਵੇ, ਇਕੱਲਾ ਹੀ ਦੁੱਖ ਦੁਕਾਨਦਾਰ ਨਾਲ ਇੰਨੇ ਲਾ ਲੋ, ਇਨੇ ਲਾ ਲੋ। ਦੋ ਹੋਣ ਨਾ ਭੈਣਾਂ ਨਾਲ ਸ਼ੋਪਿੰਗ ਵਧੀਆ ਹੁੰਦੀ ਆ।
ਤਾਂ ਹੈ ਹਸਬੈਂਡ ਨੂੰ ਕਹੋ, ਕਹਿੰਦੇ ਸਾਡੇ ਕੋਲੋਂ ਹੁਣ ਟਾਈਮ ਨੀ ਹੈ ਆਪੇ ਜਾਉ ਤੇ ਲੇ ਆਉ।
ਘਰ ਇਹ ਤਾਂ ਬੋਰ ਹੋ ਜਾਂਦੇ ਆ। ਤਾ ਹੀ ਕਰਦੇ ਲੈ ਲਾ ਜੋ ਲੈਣਾ, ਲੈ ਲਾ ਜੋ ਲੈਣਾ ਈ। ਦੁਕਾਨਦਾਰ ਨੂੰ ਹੋਰ ਪਤਾ ਕੀ ਕਹਿੰਦੇ ਨੇ ਕੀ ਕਰੀਏ ਮੈਂ ਮਹਿੰਗਾਈ ਇੰਨੀ ਆ, ਮਹਿੰਗੀ ਹੋਏ-ਹੋਏ ਆ, ਚੱਲ ਲੈ ਲਾ ਦੇ-ਦੇ ਇੰਨੇ ਪੈਸੇ। ਹੋਰ ਏ ਬੋਲ ਦਿੰਦੇ ਆ ਫੇਰ ਦੱਸੋ ਫਿਰ ਅਸੀਂ ਕੀ ਬੋਲੀਏ ਅੱਗੋਂ, ਇਸ ਕਰਕੇ ਮੈ ਇਨੂੰ ਲੈ ਕੇ ਨਹੀਂ ਜਾਂਦੀ ਮੈਂ ਕਿਹਾ ਤੂੰ ਰਹਿਣ ਮੈਂ ਖੁੱਦ ਹੀ ਲੈ ਆਂਵਾ ਆਵਾਗੀ ਜਿਹੜੇ ਸੌ-ਪੰਜਾਹ ਕੰਮ ਕਰਨੇ ਉਹ ਵੀ ਨੀ ਹੋਣੇ ਮੈਂ ਕਿਹਾ ਰਹਿਣ ਦੇ। ਐਵੇ ਬੋਲਦੇ ਕਹਿੰਦੇ ਹਾਂ, ਮਹਿੰਗਾਈ ਜ਼ਿਆਦਾ ਆ। ਮੈਂ ਕਿਹਾ ਮਹਿੰਗਾਈ ਜ਼ਿਆਦਾ ਨੀ ਤੁਹਾਡੇ ਕੋਲ ਪੈਸਾ ਜ਼ਿਆਦਾ ਆ ਠੀਕ ਹੈ ਨਾ, ਮੇਰੇ ਕੋਲ ਤਾਂ ਹੈ ਨੀ ਮੈਂ ਉਨੇ ਦੇਣੇ ਜਿੰਨੇ ਮੈਨੂੰ ਲੱਗਣਗੇ ਮੈਂ ਦੇਣੇ ਆ ਮੈਨੂੰ ਕਹਿੰਦਾ ਤੂੰ ਬੜਾ ਮੋਲ ਭਾਓ ਕਰਦੇ ਦੇਖੋ, ਜੇ ਅਸੀਂ ਪਹਿਲੇ ਹੀ ਵੱਧ ਕੇ ਨਾ ਰੇਟ ਦੱਸ ਦਿੰਦੇ ਆ ਸਾਨੂੰ। ਪਹਿਲਾਂ ਹੀ ਵੱਧ ਕੇ ਦੱਸਦੇ ਇਹਨਾਂ ਨੂੰ ਪਤਾ ਤਾਂ ਲੇਡੀਜ਼ਾਂ ਐਨੇ ਘੱਟ
ਕਰ ਤੇ ਕਰਣੀ ਐ।
ਘੱਟ ਤਾਂ ਕਰਨੇ ਹੀ ਹੈ ਇਹਨੇ। ਅਸੀਂ ਉਹੀ ਸੌ ਦੋ ਸੌ ਆਪਣੇ ਘੱਟ ਕਰ ਲੈਣੇ ਆ ਉਹ ਫਿਰ ਵੀ ਉਸੀ ਰੇਟ ਚ ਦਿੰਦੇ ਆ, ਜਿਹਨਾਂ ਨੇ ਉਹਨਾਂ ਨੇ ਦੇਣਾ ਆ, ਇਹ ਤਾਂ ਸਾਡੀ ਸੋਚ ਆ ਕਿ ਅਸੀਂ ਘੱਟ ਕਰ ਲਿਆ। ਘੱਟ ਘੁਟ ਕੁੱਝ ਨੀ ਹੁੰਦਾ, ਇਹ ਸਾਡਾ ਪਾਗਲ ਬਣਾਉਂਦੇ ਆ, ਉਹ ਸਾਡਾ ਬਣਾਉਂਦੇ ਅਸੀ ਉਹਨਾਂ ਦਾ। ਬਣਾ ਦਿੰਦੇ ਆ।
ਬਸ
ਕੀ ਸੱਚੀ ਮੈਂ ਸਹੀ ਕਹਿ ਰਹੀ ਹਾਂ। ਲੇਡੀਜ਼ ਸਾਨੂੰ ਦੇਖ ਕੇ ਜਿਆਦਾ ਹੀ ਵੱਧ ਰੇਟ ਦੱਸ ਮੈ ਕਿਹਾ ਇੰਨੇ ਦਾ ਠੀਕ ਹੈ, ਉਹਨਾਂ ਨੂੰ ਪਤਾ ਇਹ ਆ ਗਈ ਆ। ਦੇਖ ਲੈਂਦੇ ਆ ਇਹਨੇ ਘੱਟ ਕਰਨੇ ਹੀ ਕਰਨੇ ਆ, ਉਹਨੇ ਸੌ ਦੋ ਸੌ ਵੱਧ ਕਰਕੇ ਦੱਸ ਕਰਨੇ ਆ, ਅਸੀਂ ਉਹੀ ਸੌ ਦੋ ਸੌ ਘੱਟ ਕਰ ਲੈਦੇ ਹਾਂ, ਉਹਨੂੰ ਉਹੀ ਬਚ ਜਾਣੇ ਆ।
ਅੱਛਾ, ਅਸੀਂ ਅਸੀਂ ਸੌ ਪੰਜਾਹ ਘੱਟ ਕਰਦੇ ਹਾਂ, ਕੋਈ ਕੋਈ ਲੇਡੀਜ਼ ਇਦਾਂ ਦੀਆਂ ਹੁੰਦੀਆਂ
ਹਾਂ, ਹਾਂ, ਹਾਂ, ਤਾਂਈ ਤਾਂ ਉਹ ਪਹਿਲੇ ਵੱਧ ਕੇ ਦੱਸਦੇ ਆ। ਬਈ ਨਾਨੇ ਚ ਤਾਂ ਹੀ ਤਾਂ ਦੁੱਖ ਦੁਕਾਨ ਵਾਲੇ ਤਾਂ ਸੋਚਦੇ ਅਸੀਂ ਪਾਗਲ ਬਣ ਗਏ, ਅਸੀ ਸੋਚਦੇ ਦੁਕਾਨ ਵਾਲੇ ਪਾਗਲ ਬਣ ਗਏ। ਉਹ ਦਿੰਦੇ ਫਿਰ ਵੀ ਉਹਨੀ ਰੇਟ ਚ ਆ ਉਹ ਕੋਈ ਘੱਟ ਨੀ ਦਿੰਦੇ ਸਾਨੂੰ, ਅਸੀਂ ਅਸੀਂ ਖੁਸ ਹੋ ਜਾਂਦੇਣ। ਨੇ ਹਜ਼ਾਰ ਚ ਕਿਹਾ ਸੀ ਅਸੀਂ ਸੱਤ ਸੌ ਦਾ ਲਿਤਾ ਐ ਲਿਆ ਏ ਅਸੀਂ ਪੰਜ ਸੌ ਦਾ ਲਿਆ ਆਏ, ਔ ਨਾ ਪੈਲੇ ਲੇਡੀਸ ਨੂੰ ਦੇਖ ਕੇ ਵੱਧ ਰੇਟ ਦੱਸ ਦਿੰਦੇ ਐਨੇ ਘੱਟ ਕੇ ਥੱਲੇ ਹੀ ਆਣਾ ਵਾ। ਉਸੀ ਰੇਟ ਤੇ ਤਾਂ ਕਰਕੇ
ਔ ਤੇ ਹੈ ਈ ਐ, ਬਾਸ।
ਹੋਰ ਦੱਸੋ? ਬਸ ਹੁਣ ਮੌਸਮ ਜਾ ਸਹੀ ਹੋ ਜਵੇ ਫੇਰ ਅਪ ਆਪਾਂ ਚੱਲਦੇ ਆ ਸ਼ਾਮ ਨੂੰ।
ਹਾਂਜੀ ਲਗ ਤੇ ਰਿਐ ਸਹੀ ਹੋਜੇਗਾ ਬਾਰ ਵੀ ਦੇਖ ਕੇ।
ਹਾਂਜੀ ਚੱਲਣਾ ਹੈ, ਕਿਓਂ?
ਐ ਅੱਗੇੇ ਦਾ ਮਤਲਬ ਪਤੈ ਧੁੱਪ ਤੇਜ਼ ਨਾ ਹੋਜੇ, ਮੂੰਨ ਤੋ ਲੱਗ ਰੈ ਕਿ ਥੋੜਾ ਠੀਕ ਹੋ ਜੇਗਾ ਮੌਸਮ।
ਦੇਖੋ ਰੱਬ ਦਾ ਕੋਈ ਪਤਾ ਨੀ ਰੱਬ ਦੇ ਰੰਗਾਂ ਦਾ ਤਾਨੂੰ ਪਤਾ ਈ ਐ ਕਦੋਂ ਮੌਸਮ ਚੇਂਜ ਹੋ ਜਵੇ ਕੱਲ ਪਰਸੋਂ ਦੇਖਿਆ ਤੁਸੀਂ, ਬਾਰਿਸ਼ ਆਗੀ ਐ। ਅਪਣੇ ਆਪ ਈ, ਇੰਨੀ ਧੁੱਪ ਹੋਈ ਸੀ ਨਾਲ ਈ ਅਪ ਅਪਣਾ ਵਾਰਿਸ਼ ਆ ਗਈ ਫੇਰ ਥੋੜ੍ਹੀ ਦੇਰ ਪਈ ਐ ਫੇਰ ਬੰਦ ਹੋਗੀ। ਵੀ ਠੰਡਾ ਮੌਸਮ ਹੋ ਗਿਆ ਸੀ। ਵਧੀਆ। ਬਸ, ਅਪਾਂ ਚੱਲਾਂਗੇ ਮੈਂ ਕਿਆ ਮੇਰੇ ਤਾਂ ਜਾਣ ਦਾ ਪੱਕਾ ਹੀ, ਮੋੜਾ ਮੈਂ ਇਨੇ ਵਧੀਆ-ਵਧੀਆ ਆਏ ਮੇਰਾ ਮਨ ਕਰਦੈ ਮੈਂ ਧੁੱਪ ਚ ਮੈਂ ਚੱਕਰ ਖਾ ਕੇ ਨਾ ਗਿਰਕੇ ਮੈ ਕਿਹਾ ਰੈਣਦੇ। ਆਪਾਂ ਸ਼ਾਮ ਨੂੰ ਈ ਚੱਲਾਂਗੇ, ਕੋਈ ਫੈਦਾ ਨੀ ਐ ਏਨੇ ਦੀ ਸ਼ੋਪ ਪਿੰਗੀ ਨੀ ਕਰਨੀ ਜਿੰਨੇ ਅਪਾਂ ਡਾਕਟਰ ਨੂੰ ਦੇ ਦਿੰਣੇ ਐ।
ਬਸ- ਬਸ।
ਕੇ ਅੱਖਾ ਕੱਢਦੈ ਸਾਨੂੰ, ਏ ਬਾਰ ਕਿਓ ਨਿਕਲ ਗਈਆਂ ਨੇ। ਘਰੇ ਕਿਓ ਨੀ ਵੜਦੀਐ। ਤਾਂ ਕਰਕੇ ਮੈਂ ਕਿਆ, ਅਸੀਂ ਅੰਦਰ ਈ ਠੀਕ ਆ, ਫੇਰ ਖਾਣਾ ਬਣਾਣ ਦੀ ਵੀ ਥੋੜੀ ਟੈਸ਼ਨ ਨੀ ਹੋਗੀ ਨਾ ਨਿਆਣੇ ਤਾਂ ਗਏ ਹੋਏ ਆ। ਨਾਨੀ ਕੇ
ਹਾਂ, ਸਾਡੀ ਏਕ ਹੈ, ਹਾਂ ਸਾਡੀ ਛੋਟੀ-ਛੋਟੀ ਦਿੱਕਤ ਨੀ ਹੈ। ਦਾਲ- ਦੂਲ ਉਬਾਲ ਜਾਗੇਂ।
ਔ ਤੇ ਮੈਂ ਲੇਟ ਹੋਗੀ ਮੈਂ ਫੋਨ ਕਰ ਦੇਣਾ ਮੈਂ ਕੈ ਖਾਣਾ ਲੈਂਦੇ ਆਯੋ ਬਾਰੋਂ। ਛੁੱਟੀ, ਹੋਰ ਕੀ ਦੋ ਜਣੇ ਤਾਂ ਹੈਗੇ ਐ। ਕਿੰਨਾ ਖਾ ਲੈਣਗੇ, ਦੋ ਰੋਟੀਆਂ ਉਹਨੇ ਖਾਣੀ, ਦੋ ਮੈਂ ਖਾਣੀ। ਮਨਾ ਨੀ ਕਰਦੇ ਜਦੋਂ ਫੋਨ ਕਰ ਦਿੰਦੀ ਆ ਲਿਆ ਦੇ ਨੇ।
ਹੂੰ।
ਸਹੀ ਐਨਾ। ਐਵੇਂ ਈ ਹੋਣਾ ਚਾਹੀਦਾ, ਜਰੂਰੀ ਥੋੜ੍ਹੀ ਸਾਰਾ ਦਿਨ ਲੇਡੀਸ ਰਸੋਈ ਚ ਈ ਬੜੀ ਰਵੇ ਚਲੋ ਮੰਨਦੇ ਆ ਹਸਬੈਂਡ ਵੀ ਧੁੱਪ ਚ ਕੰਮ ਕਰਦੇ ਨੇ। ਪਰ ਸਾਡਾ ਤਾਂ ਵੀ ਸੋਚ ਅਰੇ ਇਨਾ ਕੰਮ ਕਰਦੇ ਅਸੀ, ਸਾਰਾ ਕੰਮ ਤਾਂ ਅਸੀਂ ਕਰ ਜੇ ਚਲੋ, ਤਾਂ ਬਾਹਰ ਕਮਾ ਕੇ ਲੈ ਆਨੇ ਆ ਸੰਭਾਲਦੇ ਤਾਂ ਅਸੀਂ ਹੀ ਆ ਘਰ।
ਓਤਾਂ ਹੈ ਹੀ ਇਹਨਾਂ ਨੇ ਬਸ ਚੀਜ਼ ਲਿਆ ਕੇ ਰੱਖਣੀ ਐ।
ਟਿੰਗ ਕਰਦੇ ਆ, ਕਰੀਏ ਨਾ ਕਰੀਏ, ਕਰੀਏ ਨਾ ਕਰੀਏ। ਪੈਸੇ ਹੁੰਦੇ ਹੋਏ ਵੀ
ਚੀਜ਼ ਖਰੀਦਨੀ ਆ ਜਿਹੜੀ ਸਾਨੂੰ ਲੋੜ ਹੁੰਦੀ ਐ
ਹਾਂਜੀ ਫਿਰ ਵੀ ਚਲੋ ਤਾਂ ਅਸੀਂ ਆਪਾਂ ਨ ਤਾਂ ਨੀ ਲੈਂਦੇ ਵੀ ਕਿਸੇ ਦਾ ਵਿਆਹ ਨੀ ਆ ਰਿਹਾ ਛੱਡੋ। ਫੈਸ਼ਨ ਪੁਰਾਣਾ ਹੋ ਜਾਣਾ ਜਦੋਂ ਹੀ ਲਵਾਂਗੇ ਨਵਾਂ ਨਵਾਂ ਵੈਸੇ ਸਹੀ ਗੱਲ ਐ ਇਹ ਜਦ ਜਦੋਂ ਕਿਸੇ ਦਾ ਵਿਆਹ ਹੋਵੇ ਨਾ ਤਦੋਂ ਸ਼ੋਪਿੰਗ ਕਰਨੀ ਚਾਹੀਦੀ ਆ
ਹਾਂ।
ਇਕਦਮ ਤਾਂ ਨੀ ਕਰਨੀ ਚਾਹੀਦੀ ਜਦੀ ਵੀ ਹੁਣੇ ਲੈ ਕੇ ਰੱਖ ਲੈਂਦੇ ਆਾਂ ਚਲੋ ਕੋਈ ਨਾ ਵਧੀਆ ਮਿਲਦਾ ਪਿਆ ਵਿਆਹ ਚ ਪਾਾਲਾਂਗੇ
ਫੈਸ਼ਨ ਹੀ ਪੁਰਾਣਾ ਜਾਂਦਾ ਪਾਂਣ ਦਾ ਮਨ ਫਿਰ ਲੋਕਾਂ ਨੇ ਹੋਰ ਪਾ ਦਿੰਦੇ ਅਸੀਂ ਹੋਰ ਪਾਏ ਦੇ ਹੁੰਦੇ ਅਜੀਬ ਲੱਗਦਾ
ਚਲੋ
ਓ ਤੇ ਹੈਗੀ ਪਰ ਇੱਕ ਗੱਲ ਐ ਘੁੰਮ ਫਿਰ ਕੇ ਫੈਸ਼ਨ ਓਹੀ ਆਂਦਾ ਫਰੋਕ ਦਾ, ਸ਼ਰਾਰੇ ਦਾ, ਸਲਵਾਰ ਸੂਟ ਦਾ
ਤੁਸੀਂ ਕਹਿ ਰਹੇ ਹੋ ਕਸ਼ਮੀਰੀ ਚੂੜੀਆਂ ਚੱਲੀਆਂ ਹੋਈ ਨੇ ਤੁਸੀਂ ਉਹ ਫਿਲਮ ਦੇਖੀਏ ਜਾਨੀ ਦੁਸ਼ਮਣ
ਹਾਂਜੀ।
ਉਹਦੇ ਚ ਨੇ ਓ ਚੂੜੀਆਂ ਪਾਈਆਂ ਹੋਈਆਂ ਨੇ ਕਸ਼ਮੀਰੇ ਆਲੀ
ਤਾਂ ਦੇਖਾਂਗੀ ਉਹ ਮੈਂ ਗੋਲ ਨੀ ਕੀਤਾ ਚੂੜੀਆਂ
ਦੱਸਾ ਜਿਹੜਾ ਉਹ ਗਾਣਾ ਨੀ ਹੈਗਾ ਸਾਰੇ ਰਿਸ਼ਤੇ ਨਾਂਤੇ ਤੋੜ ਕੇ ਆ ਗਈ ਉਸ ਫਿਲਮ ਚ ਉਸ ਗਾਣੇ ਚ ਪਾਇਆ ਹੋਇਆ ਨਾ ਚੂੜੀਆਂ ਬਹੁਤ ਪੁਰਾਣੀ ਹੈ ਤਾਂ ਹੁਣ ਚਾੱਲਦਾ ਪਿਆ ਪੁਰਾਣਾ ਫੈਸ਼ਨ ਅੱਛਾ ਤਾਂ ਕਹਿੰਦੇ ਨੇ ਆ ਨਿਆ-ਨਿਆ-ਨਿਆ ਬੋਹਤ
ਹੂੰ ਹੂੰ, ਕੋਈ ਸ਼ਰਾਰੇ ਪੁਰਾਣੇ ਸੀ ਪਹਿਲ ਲਾ ਉਹੀ ਫਿਰ ਆ ਗਏ, ਉਹੀ ਪਲਾਜ਼ੋ ਆ ਗਏ ਫਿਰ, ਉਹੀ ਫਰਾਕਾਂ ਫਿਰ ਆ ਗਿਆ।
ਉਹ ਪਤਾ ਕੀ ਹੁਣ, ਦਾੱਸ ਦੇ ਵੀ ਹੈਗੇ ਆ ਪਹਿਲਾਂ ਜਿਹੜੇ ਜੈਨਟਸ ਹੁੰਦੇ ਸੀ ਨਾ, ਉਹ ਪਾਉਂਦੇ ਹੁੰਦੇ ਸੀ ਇਦਾਂ ਦੀਆ ਪੈਂਟਾਂ। ਜੈਂਟਸ ਦੀ ਪੈਂਟ ਹੁਣ ਸਾਡੇ ਪਲਾਜ਼ੋ ਬਣ ਗਏ, ਜੈਂਟ ਸ ਦੀ ਪੈਂਟਾਂ ਹੁਣ ਸਾਡੀ ਪਲਾਜ਼ੋ ਬਣ ਗਏ। ਸਿੱਧੀ ਪੈਂਟਾਂ ਤਾਂ ਆ ਗਈਆਂ ਨੇ ਜਿਹੜੇ ਆਪਾਂ ਪਲਾਜ਼ੋ ਪਾਣੇ ਆ ਨਾ ਪਹਿਲਾਂ ਜੈਂਨਸ ਇਧਾਂ ਦੀ ਪੈਂਟਾਂ ਪਾਉਂਦੇ ਹੁੰਦੇ ਸੀ ਖੁੱਲੀ-ਖੁੱਲੀ, ਹਾਂ ਤੇ ਹੱਸਦੇ ਪਏ ਸੀ ਮੇਰੇ ਭਰਾ ਕਹਿੰਦੇ ਸਾਡੇ ਸਾਡੀ ਪੈਂਟਾਂ ਦਾ ਤਾਂ ਲੇਡੀਜ਼ਾਂ ਨੇ ਕਹਿੰਦੇ ਪਲਾ ਜੋ ਬਣਾ ਲਿਆ ਹੁਣ।
ਸਹੀ ਹੈਂ।
ਹਾਂਰ ਅਸੀਂ ਬਹਿ ਕੇ ਗੱਲ ਕਰ ਭੈਣ-ਭਰਾ ਇਕੱਠੇ ਹੋ ਜਾਂਦੇ ਤੇ ਹੱਸਦੇ ਸੀ ਅਸੀਂ ਪਾ ਕੇ ਜਾਂਦੇ ਨੇ ਕਹਿੰਦੇ ਲੈ ਇਨਾਂ ਨੇ ਪੁਰਾਣਾ ਫੈਸ਼ਨ ਪਾਇਆ ਹੋਇਆ ਵਾ। ਇਹ ਸੋਚਦੇ ਸਾਡੇ ਪਲਾਜ਼ੋ ਹੁਣ ਚੱਲੇ ਆ ਬੜੇ ਹਾਸਦੇ ਨੇ ਮੈਨੂੰ ਹਾਂ। ਹਾਂਜੀ ਮੈਂ ਕਿਹਾ ਤੁਹਾਨੂੰ ਕੀ ਪਤਾ, ਚਲੋ ਅਸੀਂ ਮੈਂ ਕਿਹਾ ਪਾਏ ਤਾਂ ਹੈਗੇ ਆ। ਫੈਸਨ ਤਾਂ ਹੁਣ ਚੱਲਿਆ। ਤੁਸੀਂ ਪਹਿਲਾਂ ਪਾਇਆ ਮੈਂ ਕਿਆ ਹੂਣ ਅਸੀਂ ਹੁਣ ਪਾ ਰਹੇ ਹਾਂ।
ਹਾਂ ਔ ਤੇ ਹੈ ਈ, ਹੰਮ, ਬੱਸ ਵਧੀਆ। ਚਲੋ ਫਿਰ ਸ਼ਾਮੀ ਚਲਦੇ ਆ ਸ਼ੋਪਿੰਗ, ਹਾਂਜੀ ਠੀਕ ਹੈ-ਠੀਕ ਹੈ ਹਾਂਜੀ ਹਾਂ ਬਾਏ-ਬਾਏ।